ਸ਼ਸ੍ਰੀਆ ਕਾਲ ਜੀ ਹੋਰ ਕੀ ਹਾਲ ਚਾਲ।
ਵਧੀਆ-ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ।
ਬਸ ਵਧੀਆ ਮੈਂ ਕਿਹਾ ਚਲੋ ਤੁਹਾਡੇ ਨਾਲ ਡਿਸਕਸ ਕਰਦੀ ਆ ਕਿ ਅੱਜ ਕੱਲ ਜਿਵੇਂ ਬੱਚਿਆਂ ਦੇ ਮੋਡਰਨ ਕਲੋਥ ਨਾਲ ਜਿਵੇਂ ਹੋ ਗਏ ਤੇ ਸਿੰਪਲ ਕਲੋਥ ਹੋ ਗਏ। ਕਿ ਮਤਲਬ ਵੈਸਟਰਨ ਕਲੋਥ ਪਾਨੇ ਚਾਹੀਦੇ ਏ ਕਿ, ਸਾਨੂੰ ਟ੍ਰੈਡੀਸ਼ਨਲ ਕਲੋਥ ਪਾਉਨੇ ਚਾਹੀਦੇ ਏ। ਕਿਵੇਂ ਕਲੋਥ ਪਾਉਣੀ ਚਾਹੀਦੀ ਹੈਗੀ, ਮੈਂ ਕਿਹਾ ਡਿਸਕਸ ਕਰਦੀ ਹਾਂ ਕਿ ਕੱਪੜੇ ਦਾ ਦੇਖੋ, ਸਾਡੇ ਓਥ ਕੱਪੜੇ ਜਿਹੜੇ ਹੁੰਦੇ ਹੈਗੇ ਸਾਡੀ ਸਰੀਰ ਢਕਣ ਦਾ ਇੱਕ ਸਾਧਨ ਨਈ, ਬਲਕਿ ਸਾਡੀ ਪਹਿਚਾਣ ਵੀ ਹੁੰਦੀ ਐ। ਤੁਸੀਂ ਦੇਖਿਆ ਹੀ ਹੋਏਗਾ, ਜਿਵੇਂ ਪੰਜਾਬੀ ਬੰਦਾ ਅਗਰ ਕੋਈ ਪਟਿਆਲਾ ਸਲਵਾਰ। ਪਾਈਏ, ਪਰਾਂਦੀ ਲਾਈ ਏ ਦੇਖਨ ਨਾਲ ਇ ਪਤਾ ਚੱਲ ਜਾਂਦਾ, ਬੰਦਾ ਪੰਜਾਬੀ ਹੈਗਾ ਸਰਦਾਰ ਹੈਗਾ। ਦੇਖੋ, ਕੱਪੜੇ ਜੇੜੇ ਹੁੰਦੇ ਆਨਾ ਉ ਅਲੱਗ ਈ ਪਹਿਚਾਣ ਬੰਦੇ ਦੀ ਬਣਾ ਸਕਦੇ ਆ ਨਾ ਇੱਕ ਪ੍ਰਕਾਰ ਨੂੰ
ਬਿਲ ਬਿਲਕੁਲ ਬਿਲਕੁਲ, ਤੁਸੀਂ ਠੀਕ ਕਿਹਾ ਹੁਨ ਜਿਵੇਂ ਦੇਖੋ ਤੁਸੀਂ ਦੇਖਿਆ ਹੋਏਗਾ ਹੋਰ ਜਿਵੇਂ ਅ ਲੋਕੀ ਹੁੰਦੇ ਨੇ, ਕਈ ਲੋਕ ਸਾੜੀ ਪੈਂਦੇ ਨੇ ਪਾਉਦੇ ਨੇ। ਉਹ ਡਿਪੈਂਡ ਕਰਦਾ ਹੈ ਨਾ ਆਪਾਂ ਨੂੰ, ਕਿ ਕਿੱਥੇ ਕੀ ਕੀ ਚੀਜ਼ ਕਿੱਥੇ ਪਾਣੀ ਆ, ਆਪਾਂ ਆਪਾਂ ਕਿਸੇ ਕਿੱਥੇ ਜਾਣਾ ਏ। ਆਪਾਂ ਜਿਵੇਂ ਹੁਨ, ਕਿਸੇ ਜਾਨ ਕਿਥੇ ਜਾਨਾ ਹੁੰਦਾ ਓਥੇ ਆਪਾਂ ਸੂਟ ਈ ਪਾ ਕੇ ਜਾ ਸਕਦੇ। ਕਈ ਜਗਾਹ ਐਵੇ ਜਿਹੀਆਂ ਹੁੰਦੀਆਂ ਨੇ, ਜਿੱਥੇ ਆਪਾਂ ਸੂਟ ਹੀ ਪਾ ਕੇ ਜਾ ਸਕਦੇ ਆ ਓਥੇ ਆਪਾਂ ਵੈਸਟਰਨ ਕੱਪੜੇ ਨਹੀਂ ਪਾ ਕੇ ਜਾ ਸਕਦੇ।
ਹਾਂ ਓਹ ਤੇ ਹੈਗਾ ਦੇਖੋ ਪਰ, ਕੱਪੜੇ ਸਾਡੀ ਸੰਸਕ੍ਰਿਤੀ ਤੇ ਸੱਭਅਤਾ ਦੀ ਵੀ ਪਹਿਚਾਣ ਕਰਾਂਦੇ ਹੈਗੇ ਨਾ, ਦੇਖੋ ਤੁਸੀਂ ਮਤਲਬ ਅਸੀਂ ਐਹ ਨੀ ਕਾਂਗੇ, ਕਿ ਮੋਡਰਨ ਕੱਪੜੇ ਜਿਹੜੇ ਵੈਸਟਰਨ ਕੱਪੜੇ ਹੁੰਦੇ ਏ। ਉਹ ਗ਼ਲਤ ਹੈਗੇ, ਅਗਰ ਅਸੀਂ ਬਾਹਰ ਸਾਈਡ ਜਾਂਦੇ ਅੱਗੇ ਕਿ ਕੀਤਾ ਇੰਡੀਆ ਤੋਂ ਬਾਹਰ, ਓਥੇ ਤੇ ਵੈਸਟਰਨ ਕਲੋਥ ਪਾਉਂਦੇ ਹੈਗੇ ਲੋਕੀ, ਓਹ ਉਹਨਾਂ ਦਾ ਕਲਚਰ ਆਪਨਾ ਹੈਗਾ ਸਾਡਾ ਕਲਚਰ ਆਪਨਾ ਐ। ਹਰ ਕਿਸੇ ਦਾ ਆਪਨਾ ਆਪਨਾ ਕਲਚਰ ਹੈਗਾ ਨਾ, ਦੇਖੋ ਕਲਚਰ ਦੇ ਉੱਤੇ ਵੀ ਡਿਪੈਂਡ ਕਰਦਾ ਨਾ, ਕਿ ਤੁਸੀਂ ਕੀ ਪਾ ਰਹੇ ਓ ਕੀ ਨਹੀਂ ਪਾ ਰਹੇ।
ਬਿਲਕੁਲ, ਬਿਲ ਓਹ ਬਸ ਹੈ ਹੀ ਦੇਖੋ ਜਿੱਥੇ ਜਿਵੇਂ ਆਪਾਂ ਕਹਿੰਦੇ ਆਨਾ ਜਿਹੜਾ ਦੇਸ਼ ਔਰ ਓਓਵੇਂ ਦਾ ਭੇਸ।
ਹਾਂ
ਹੋ ਜਾਂਦਾ ਹੈ ਆਪਾਂ ਜਿਵੇਂ ਜਿਵੇਂ ਦੇਸ਼ ਵਿੱਚ ਜਾਂਦੇ ਆ, ਹੁਨ ਕਿੱਥੇ ਆਪਾਂ ਜਾਂਦੇ ਆ ਉੱਥੇ ਸਾੜੀਆਂ ਦਾ ਜ਼ਿਆਦਾ ਟਰੈਂਡ ਹੁੰਦਾ ਏ ਤੇ ਓਹ ਆਪਾਂ ਨੂੰ ਹੁੰਦਾ ਕਿ ਚਲੋ ਅਗਰ ਸਭ ਸਾੜੀ ਪਾ ਰਹੇ ਹੇ ਤਾਂ ਆਪਾਂ ਵੀ ਸਾੜੀ ਪਾਈਏ।
ਹਾਂ, ਓਹ ਤੇ ਹੈ।
ਹਮ। ਹੁਣ ਜਿਵੇਂ ਕਈ ਲੋਗ ਪਗੜੀ ਪਾਂਦੇ ਨੇ, ਉਵੀ ਦੇਖੋ ਆਪਦਾ ਉਨਾਂ ਦਾ ਆਪਦਾ ਕਲਚਰ ਹੈਗਾ, ਕਿ ਉਹਦੇ ਅਕੋਰਡਿੰਗ ਉਹ ਪਗੜੀ ਪਾਉਦੇ ਨੇ
ਹਾਂ ਤੁਸੀਂ ਏ ਵੀ ਕੇ ਸਕਦੇ ਔ ਨਾ, ਕਿ ਦੇਖੋ ਅਗਰ ਬੰਦਾ ਜੇੜਾ ਕਪ ਕੱਪੜਾ ਹੈਗਾ ਨਾ ਵਸਤ੍ਰ, ਉ ਬੰਦਾ ਆਪਣੀ ਸੁਵਿਧਾ ਨਾਲ ਤੇ ਨਾਲ ਆਕਰਸ਼ਣ ਦਾ ਕੇਂਦਰ ਹੁੰਦਾ ਐ ਦੇਖੋ ਅਗਰ ਤੁਸੀਂ ਵੈਸਟਰਨ ਕਲੋਥ ਪਾ ਰਹੇ ਓ, ਤੁਸੀਂ ਕੰਫਰਟ ਫੀਲ ਕਰ ਰਹੇ ਓ। ਜਿਵੇਂ ਅੱਜ ਕੱਲ੍ਹ ਦੇ ਬੱਚੇ ਕੰਫਰਟ ਫੀਲ ਕਰਨ ਵਾਸਤੇ ਕੋਲੇਜ਼ ਜਾਨਾਏ ਯਾ ਬੱਚਿਆਂ ਨੇ ਜਾਂ ਬਾਹਰ ਆਊਟ ਔਫ ਸਟਡੀ ਗਿਆ ਪੜਨ ਕਰਨ ਤੇ ਉਹ ਉੱਥੇ ਫਿਰ, ਜਿਵੇਂ ਮਤਲਬ ਉ ਟ੍ਰਡੀਸ਼ਨਲ ਕਲੋਥ ਨੀ ਪਾ ਸਕਦਾ ਨਾ ਟ੍ਰੈਡੀਸ਼ਨਲ ਕਲੋਥ ਤੇ ਦੇਖੋ, ਫਿਰ ਅਸੀਂ ਜਦ ਫੰਕਸ਼ਨ ਹੈਗਾ ਯਾ ਕੋਈ ਤੁਹਾਡੇ ਘਰ, ਫੈਸਟੀਵਲ ਹੈਗਾ। ਤਦ ਪਾਉਂਦਾ ਏ ਬੱਚਾ ਤੇ ਬੱਚਾ ਅੱਛਾ ਵੀ ਲੱਗਦਾ ਏ। ਹੁਣ ਬੱਚਾ ਪੜ੍ਹਾਈ ਕਰਨ ਗਿਆ, ਉਹ ਟ੍ਰਡੀਸ਼ਨਲ ਕਲੋਥ ਪਾ ਕੇ ਵੀ ਨੀ ਜਾ ਸਕਦਾ ਨਾ
ਨਹੀਂ ਓਹ ਤਾਂ ਹੁੰਦਾ ਇ ਏ, ਦੇਖੋ ਆਹੋ ਹੁਨ ਜਿੱਥੇ ਕਈ ਜਗਾਹ ਹੁੰਦੀ ਐ ਉੱਥੇ ਆਪਾਂ ਟਰੈਡੀਸ਼ਨਲ ਕਲੋਥ ਪਾ ਕੇ ਨਈ ਜਾ ਸਕਦੇ ਪਾਣ ਨੂੰ ਤੋ ਦੇਖੋ ਪਾ ਵੀ ਸਕਦੇ ਆ, ਬਟ ਉਹ ਆਪਦੇ ਉੱਪਰ ਹੁੰਦਾ ਏ ਹੁਣ ਬੱਚਿਆਂ ਨੂੰ ਅੱਜ ਕੱਲ ਦੇ ਦੇਖੋ ਕੰਫਰਟੇਬਲ ਉਦੇ ਚ ਲੱਗਦਾ ਏ ਕਿ ਆਪਾਂ ਔਫਿਸ ਜਾਣਾ ਹੈ ਔਫਿਸ ਫੇਰ ਤੁਹਾਨੂੰ ਪਤਾ ਹੈ ਆਪਾਂ ਕਿੱਥੇ ਜਾਂਦੇ ਹਾਂ ਉੱਥੇ ਹਰ ਕਿਸੇ ਦੀ ਆਪਦੇ ਆਪ ਦਾ ਹੁੰਦਾ ਕੈਜੂਅਲ ਕਲੋਥ ਪਾਣੇ ਹੁੰਦੇ ਨੇ। ਆਪਾਂ ਹੁਨ ਜੌਵੇਂ ਕਿਵੇ ਕਿਥੇ ਜੋਬ ਵੀ ਕਰਦੇ ਆ ਹੁਨ ਜਿਵੇਂ ਨੇਵੀ ਵਿੱਚ ਕਰਦੇ ਆ ਓਹਨਾਂ ਦੀ ਆਪ ਦੀ ਡਰੈਸ ਹੁੰਦੀ ਏ ਹਰ ਕਿਸੇ ਦੀ। ਹੁਣ ਆਪਾਂ ਕਿੱਥੇ ਜੋਬ ਕਰਦੇ ਆ ਉੱਥੇ ਸਾੜੀ ਕੰਪਲਸਰੀ ਹੁੰਦੀ ਏ ਤਾਂ ਸਾਨੂੰ ਸਾੜੀ ਪਾਣੀ ਪੈਂਦੀ ਏ ਉਵੀ ਵਧੀਆ ਲੱਗਦੀ ਐ ਸ ਆ ਸਾਨੂੰ
ਉਹ ਤੇ ਗੱਲ ਪ ਬਿਲਕੁਲ ਤੁਸੀਂ ਸਹੀ ਆਖੀ ਮਤਲਬ ਦੇਖੋ ਹ ਸਾਡਾ ਜਿਹੜਾ ਕੱਪੜਾ ਹੈਗਾਏ ਸਿਰਫ ਸਰੀਰ ਧੱਕਣ ਵਾਲਾ ਕੋਈ ਸੋਰਸ ਨੀ ਹੈਗਾ। ਉਹ ਸਾਡੀ ਸੰਸਕ੍ਰਿ ਦੀ ਵੀ ਪਹਿਚਾਣ ਹੈਗੀ। ਦੇਖੋ ਅਸੀਂ ਵੈਸਟਰਨ ਕਲੋਥ ਨੂੰ ਅਸੀਂ ਗ਼ਲਤ ਨੀ ਕਹਿ ਸਕਦੇ। ਕਿਉਂਕਿ ਦੋਨਾਂ ਦੀ ਆਪਣੀ-ਆਪਣੀ ਵਿਸ਼ੇਸ਼ਤਾਏ ਹੈਗੀ ਆਪਣੇ ਆਪਣੇ ਲਾਭ ਹੈਗੇ। ਆਪਣੇ ਆਪਣੇ ਮਹੱਤਵ ਹੈਗੇ ਦੇਖੋ ਵੈਸਟਰਨ ਕਲੋਥ ਜੇੜਾ ਹੁੰਦਾ ਏ ਨਾ ਓਹ ਜੀਨਸ, ਟੀ ਸ਼ਰਟ, ਟਰਾਊਜ਼ਰ, ਗਾਊਨ, ਬਲੇਜਰ ਜੈਕੇਟ। ਇਹ ਬਿਲ ਖੁੱਲਾ ਕੰਫਰਟੇਬਲ ਹੁੰਦਾ ਬੱਚਿਆਂ ਵਾਸਤੇ ਜਿਵੇਂ ਕੋਈ ਨੌਕ ਤੁਸੀਂ ਕਿਹਾ ਕਿ ਨੌਕਰੀ ਜਾ ਰਿਹਾ ਬੰਦਾ। ਉੱਥੇ ਡਰੈਸ ਕੋਡ ਹੈਗਾ ਉੱਥੇ ਤੁਸੀਂ ਕਿੱਥੇ ਯਾਤਰਾ ਤੇ ਜਾ ਰਹੇ ਔ ਤੁਹਾਨੂੰ ਪਤਾ ਹੈ ਕਿ ਤੁਸੀਂ ਇਹ ਵਾਲੇ ਕੱਪੜੇ ਲੈ ਕੇ ਜਾਂਦੇ ਹੋ ਜਿਹੜੇ ਤੁਸੀ ਈਜ਼ੀ ਟੂ ਵੇਅਰ ਕੇਂਦੇ ਆਨਾ ਜਿਵੇਂ ਆਸਾਨੀ ਨਾਲ ਪਾ ਓ ਤੁਸੀਂ ਈਜੀ ਟੂ ਵੇਅਰ ਉਹ ਵਾਲੇ ਕੱਪੜੇ ਲੈਣਾ ਜਾ ਲੈ ਕੇ ਜਾਣਾ ਜਾਦਾ ਤੁਸੀਂ ਪਸੰਦ ਕਰੋਗੇ ਨਾ।
ਨਈ ਉ ਤਾਂ ਹੁੰਦਾ ਈਏ ਦੇਖੋ ਉ ਤਾਂ ਆਪ ਦੇ ਡਿਪੈਂਡ ਵੀ ਕਰਦਾ ਏ ਕਿ ਤੁਆਨੂੰ ਕਿਸ ਦੇ ਵਿੱਚ ਤੁਸੀਂ ਕੰਫਰਟੇਬਲ ਫੀਲ ਕਰਦੇ ਔ ਆਪਾਂ ਵੇਖੋ ਕੱਪੜਾ ਉਹੀ ਪਾਉਣਾ ਚਾਹੀਦਾ ਜਿਦੋਂ ਜਿਦੇ ਵਿੱਚ ਇਨਸਾਨ ਆਪਦੇ ਆਪ ਨੂੰ ਕੰਫਰਟੇਬਲ ਫੀਲ ਕਰੇ ਆਪਾਂ ਲੋਕਾਂ ਨੂੰ ਥੋੜੀ ਵੱਖ ਖਾਨ ਲਈ ਆਪਦੀ ਕੰਫਰਟ ਵੀ ਵੇਖਨੀ ਹੁੰਦੀ ਏ ਕਈ ਲੋਕੀ ਤੁਸੀਂ ਵੇਖੇ ਹੋਨਗੇ ਓਹ ਮਤਲਬ ਜਿਵੇਂ ਫੈਸ਼ ਅੱਜ ਕੱਲ ਦਾ ਜਿਹੜਾ ਫੈਸ਼ਨ ਚੱਲਦਾ ਪਿਆ ਆਪਾਂ ਲੋਕਾਂ ਨੂੰ ਵੀਖਾਨ ਲਈ ਕਿ ਓਹਦੇ ਲਈ ਤੁਸੀ ਆਪਦਾ ਕੰਫਰਟੇਬਲ ਲੇਵਲ ਥੋੜੀ ਖਤਮ ਕਰ ਲੋਗੇ।
ਨਹੀਂ-ਨਹੀਂ ਬਿਲਕੁਲ ਸਹੀ ਆਖਿਆ ਇਹ ਗੱਲ ਤਾਂ ਤੁਸੀ ਕਿਉਂਕਿ ਦੇਖੋ ਸਾਡੀ ਜੇੜੀ ਸੰਸਕ੍ਰਿਤੀ ਹੈਗੀ ਏ ਉ ਕਿੰਨੀ ਸੁੰਦਰ ਹੈਗੀ ਤੁਸੀਂ ਅਗਰ ਆਪਣੀ ਸੰਸਕ੍ਰਿਤੀ ਦੇ ਅੰਦਰ ਜਾਓਗੇ ਨਾ ਉੱਥੇ ਦੇਖੋ ਭਾਰਤੀ ਜਿਹੜੇ ਇੰਡੀਅਨ ਕਲੋਥ ਹੁੰਦੇ ਹੈਗੇ ਕਿੰਨੀ ਸੁੰਦਰ ਕੜਾਈ ਹੋ ਗੀ ਜਾਂ ਡਿਜ਼ਾਇਨ ਹੋ ਗਏ ਜਿਵੇਂ ਹੱਥ ਨਾਲ ਕੰਮ ਹੋ ਗਿਆ ਉਈ ਮਤਲਬ ਕਿੰਨੇ ਮਸ਼ਹੂਰ ਹੈਗੇ ਤੁਸੀਂ ਕਸ਼ਮੀਰੀ ਕਢਾਈ ਸੁਨੀ ਹੋਏਗੀ ਲਖਨਵੀ ਕਢਾਈ ਗਰਮੀਆਂ ਚ ਕਿਵੇਂ ਸੂਤੀ ਦੇ ਕੱਪੜੇ ਪਾਉਨ ਦੇ ਕਿੰਨਾ ਰਿਵਾਜ ਹੈਗਾ। ਸਾਡੇ ਮਤਲਬ ਸਾਡਾ ਕਲਚਰ ਬਹੁਤ ਅੱਛਾ ਹੈਗਾ ਮਤਲਬ ਅਸੀਂ ਨੀ ਕਹਿ ਸਕਦੇ ਪਰ ਉੱਥੇ ਅਪੋਜਿਟ ਵੈਸਟਰਨ ਕਲਤਲ ਜੇੜਾ ਹੈਗਾ ਉ ਇੱਜੀ ਟੁ ਵੇਅਰ ਜਿਵੇਂ ਮੈਂ ਕਿਯਾ ਕਿ ਆਧੁਨਿਕਤਾ ਦਾ ਪ੍ਰਤੀਕ ਮਾਨਿਆ ਜਾਂਦਾ ਏ ਨਾ। ਦੋਨਾਂ ਦਾ ਆਪਣਾ ਅਲੱਗ ਈ ਮਿਕਸਚਰ ਵੀ ਹੈਗਾ। ਦੋਨਾਂ ਦਾ ਅਲੱਗ ਆਪਨਾ ਚੀਜ਼ ਵੀ ਹੈਗਾ ਜਿਵੇਂ ਕਈ ਅੱਜ ਜ ਕਲ ਦੇਖੋ ਮਿਕਸ ਕੱਪੜੇ ਪਾ ਲੈਂਦੇ ਆ ਮਿਕਸ ਮਤਲਬ ਫਿਊਜਨ ਫੈਸ਼ਨ ਜਿਵੇਂ ਕਹਿੰਦੇ ਹੈਗੇ ਕਿ ਕੁੁਰਤੀ ਨਾਲ ਜੀਨਸ ਪਾ ਲਿਤੀ ਜਾਂ ਬਲੇਜ਼ਰ ਨਾਲ ਭਾਰਤੀ ਕੁਰ ਬੁਆਇ ਕੁੜਤਾ ਪਾਲਦੇ ਹੈ। ਇਹਨੂੰ ਪਤਾ ਕੀ ਕਹਿੰਦੇ ਆ ਇਹਨੂੰ ਕਹਿੰਦੇ ਆ ਫਿਊਜਨ ਫੈਸ਼ਨ ਮਤਲਵ ਮਿਕਸ ਦੋਨਾਂ ਦਾ ਮਿਕਸਚਰ। ਇੰਡੀਅਨ ਅਤੇ ਵੈਸਟਰਨ ਕਲੋਥ ਦਾ ਮਿਕਸਟਰ ਹੋ ਗਿਆ ਨਾ।
ਦਾ ਮਿਕਸਚਰ ਬਿਲਕੁਲ ਜੀ ਬਿਲਕੁਲ ਉਹ ਤਾਂ ਹੁੰਦਾ ਹੀ ਹੈ ਵੇਖੋ ਦੇਖੋ। ਆਪਾਂ ਜਿਵੇਂ-ਜਿਵੇਂ ਆਪਾਂ ਨੂੰ ਹੁੰਦਾ ਹੈ ਆਪਾਂ ਜਿਵੇਂ ਕਿਸੇ ਫੰਕਸ਼ਨ ਵਗੈਰਾ ਚ ਜਾਂਦੇ ਆ ਉੱਥੇ ਵੀ ਤੁਸੀਂ ਵੇਖਿਆ ਹੋਏਗਾ ਕਿ ਅੱਜ ਕੱਲ੍ਹ ਮਤਲਬ ਲੋਕੀ ਆ ਲੋ ਕਾਂ ਨੇ ਕੀ ਕਰ ਦਿੱਤਾ। ਕਿ ਡਰੈਸ ਕੋਡ ਬਣਾ ਦਿੱਤਾ ਹੈ ਕਿ ਹੁਣ ਵੈਸਟਰਨ ਕੱਪੜੇ ਪਾਣੇ ਨੇ। ਤੁਹਾਡੇ ਇੰਡੀਅਨ ਕੱਪੜੇ ਪਾਉਂਦੇ ਨੇ ਕਈ ਵਾਰ ਕਹਿ ਦਿੰਦੇ ਨੇ ਲਹਿੰਗਾ ਵਹਿੰਗਾ ਵੀ ਪਾਉਣਾ ਹੈ ਤਾਂ ਹੁਣ ਦੇਖੋ ਅ ਆਪਾਂ ਜਿੱਥੇ ਫੰਕਸ਼ਨ 'ਚ ਜਾਣਾ ਹੁੰਦਾ ਉਸ ਉਹਦੇ ਅਕੋਰਡਿੰਗ ਹੀ ਕੱਪੜੇ ਪਾਉਣੇ ਪੈਂਦੇ ਆ ਆਪਾਂ ਨੂੰ ਵੀ
ਹਾਂ ਇਹ ਤੇ ਬਿਲਕੁਲ ਤੁਸੀਂ ਸਹੀ ਕਹੀ ਦੇਖੋ ਕੱਪੜੇ ਦੇਖਿਏ ਸਾਡਾ ਨਾ ਕੌਨ ਟ ਲੇਬਲ ਵੀ ਬਣਾਉਂਦੇ ਹੈਗੇ ਨਾ। ਕੱਪ, ਕਪੜੇ ਤੁਸੀਂ ਅਗਰ ਪਾਉਂਦੇ ਹੋ ਤਾਂ ਉਹ ਸਾਡਾ ਕੋਂਨਫੀਡੈਂਸ ਲੇਵਲ ਵੀ ਇਨਕਰੀਜ਼ ਕਰਦੇ ਹੈਗੇ। ਕੱਪੜੇ ਮਤਲਬ ਉਵੇਂ ਦੇ ਪਾਓ, ਕਿ ਤੁਹਾਡਾ ਤਨ ਅਗਰ ਡ ਕਿਹਾ ਜਾ ਰਿਹਾ ਤਾਂ ਤੁਹਾਡਾ ਮਨ ਵੀ ਖੁਸ਼ ਹੋਣਾ ਚਾਹੀਦਾ, ਮਤਲਬ ਦੇਖੋ ਤੁਸੀਂ ਅਗਰ ਵੈਸਟਰਨ ਕਲੋਥ ਪਾ ਰਹੇ ਹੋ। ਉਹ ਨਾ ਤੁਹਾਨੂੰ ਸੂਟ ਕਰ ਰਿਹਾ, ਨਾ ਤੁਹਾਡੇ ਉੱਤੇ ਅੱਛਾ ਲੱਗ ਰਿਹਾ। ਅ ਯ ਤੁਸੀਂ ਕੰਫਰਟੇਬਲ ਨਹੀਂ ਹੋ ਰਹੇ ਪਰ ਤੁਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਅਗਰ ਤੁਸੀਂ ਕੋਈ ਮੋਡਰਨ ਕੱਪੜਾ ਪਾ ਲਿੱਤਾ। ਵੈਸਟਰਨ ਕੱਪੜਾ ਪਾ ਲਿੱਤਾ। ਤੇ ਉਹ ਵੀ ਚੰਗੀ ਗੱਲ ਨਹੀਂ ਹੈ ਮੇਰੇ ਖਿਆਲ ਤੋਂ ਨਾ ਕਿ ਮਤਲਬ ਤੁਸੀਂ ਪਾਓ। ਮੈਂ ਮਨਾ ਨਹੀਂ ਕਰ ਰਹੀ ਵੈਸਟਰਨ ਕਲੋਥ ਵੀ ਪਾਓ ਕਿਉਂਕਿ ਵੈਸਟਰਨ ਕਲੋਥ ਦਾ ਆਪਣਾ ਕਲਚਰ ਹੈਗਾ। ਆਪਣਾ ਟਰੈਂਡ ਹੈਗਾ, ਜਿੱਥੋਂ ਤੁਹਾਨੂੰ ਕੰਫਰਟੇਬਲ ਲਗੇ ਪਾਉਣਾ ਵੀ ਚਾਹੀ। ਪਰ ਮਤਲਬ ਅਗਰ ਤੁਹਾਨੂੰ ਅਨਕੰਫਰਟੇਬਲ ਫੀਲ ਹੋਏ ਤੇ ਨਾ ਪਾਓ ਮੈਂ ਤੇ ਇਹ ਕਹਾਂਗੀ।
ਨਹੀਂ ਉਹ ਤਾਂ ਗੱਲ ਬਿਲਕੁਲ ਤੁਸੀਂ ਠੀਕ ਕਹੀ ਜਿਹੜੀ ਚੀਜ਼ ਸਾਨੂੰ ਦੇਖੋ ਹੁਣ ਕੰਫਰਟੇਬਲ ਆਪਾਂ ਬਾਹਰ ਜਾਣਾ ਕਿੱਥੇ, ਉੱਥੇ ਬਾਹਰ ਆਪਾਂ ਕਿਤੇ ਘੁੰਮਣ ਫਿਰਨ ਜਾਂਦੇ ਹਾਂ, ਉੱਥੇ ਹੁੰਦਾ ਹੀ ਹੈ ਕਿ ਆਪਾਂ ਚਲੋ ਵੈਸਟਰਨ ਕਲੋਥ ਪਾ ਕੇ ਚਲੀ ਜਾਈਏ।
ਹੁਣ ਆਪਾਂ ਕਿਸੇ ਫੰਕਸ਼ਨ ਪਾਰਟੀ ਤੇ ਜਾਣਾ ਹੈ ਤਾਂ ਆਪਾਂ ਸੋਚਦੇ ਹਾਂ ਕਿ ਫੰਕਸ਼ਨ ਪਾਰਟੀ- ਤੁਸੀ ਕੀ ਵੈਸਟਰਨ ਕਲੋਥ ਪਾ ਕੇ ਜਾਣੇ। ਉੱਥੇ ਤਾਂ ਦੇਖੋ ਹਰ ਕਿਸੇ ਨੇ ਤੁਹਾਨੂੰ ਪਤਾ ਹੀ ਹੁੰਦਾ ਹੈ ਕਿ ਟ੍ਰਡੀਸ਼ਨਲ ਕਲੋਥ ਹੀ ਪਾਏ ਹੁੰਦੇ ਨੇ ਜਿਵੇਂ ਸੂਟ ਪਾ ਲਿਆ, ਕਿਸੇ ਨੇ ਸਾੜੀ ਪਾ ਲਈ ਤਾਂ ਆਪਾਂ ਨੂੰ ਜਿਵੇਂ -ਜਿਵੇਂ ਸਾਡਾ ਕੋਈ ਰਿਜਨ ਹੁੰਦਾ, ਉਸਦੇ ਅਕੋਰਡਿੰਗ ਹੀ ਹੁਣ ਬੱਚੇ ਨੇ ਸਕੂਲ ਜਾਣਾ ਸਕੂਲ ਜਿਹੜਾ ਬੱਚਾ ਜਾਣਾ ਉਹਦੇ ਤੇ ਤੁਹਾਨੂੰ ਪਤਾ ਹੈ ਕਿ ਓਥੇ ਤੇ ਯੂਨੀਫੋਮ ਹੁੰਦੀ ਹੈ। ਓਹੀ- ਲ਼ੀ ਨੇ ਪਾ ਕੇ ਜਾਣੀ ਹੁੰਦੀ ਹੈ ਸਕੂਲ ਵਿੱਚ ਤਾਂ।
ਹ
ਸਕੂਲ ਵਿੱਚ ਬੱਚਾ ਹੁਣ ਨਾ ਟ੍ਰੈਡੀਸ਼ਨਲ ਕਲੋਥ ਪਾ ਸਕਦਾ ਨਾ ਆਪ ਭਾਵ ਵੈਸਟਰਨ ਨੂੰ ਉਹ ਤ ਜਿਹੜੀ ਸਕੂਲ ਦੀ ਯੂਨੀਫਾਰਮ ਹੈ। ਹੁਣ ਕਈ ਤੁਸੀਂ ਦੇਖਿਆ ਹੋਇਆ ਕਈ ਲੋਕ ਜਿਵੇਂ ਏਅਰ ਫੋਰਸ ਵਿੱਚ ਜੋਬ ਕਰਦੇ ਨੇ, ਉਹਨਾਂ ਦੀ ਆਪ ਦੀ ਮਤਲਬ ਯੂਨੀਫਾਰਮ ਹੁੰਦੀ ਹੈ ਹੁਣ ਹਰ ਕਿਸੇ ਦੀ ਆਪਦੀ, ਆਪਦੀ ਹੁੰਦੀ ਹੈਓਹੀ ਪਾਉਣੀ ਪੈਂਦੀ ਹੈ ਸਾਨੂੰ।
ਹਾਂ ਉਹ ਤੇ ਹੈ, ਦੇਖੋ ਮੈਂ ਤੇ ਤੁਸੀਂ ਬਿਲਕੁਲ ਗੱਲ ਤੇ ਬਿਲਕੁਲ। ਚੰਗੀ ਕਹੀ ਹੈਗੀ, ਮੈਂ ਤੇ ਇਹੀ ਕਹਾਂਗੀ ਜਿੱਥੇ ਮਤਲਬ ਇੰਡੀਅਨ ਕਲੋਥ ਹੈਗੇ, ਉਹ ਸਾਡੀ ਸੰਸਕ੍ਰਿਤੀ ਤੇ ਸੱਭਿਅਤਾ ਸ਼ੋ ਕਰਦੇ ਹੈਗੇ ਉਹੀ ਉੱਥੇ ਜਿਹੜੇ ਮੋਡਰਨ ਕੱਪੜੇ ਹੈਗੇ ਵੈਸ- ਜਿੰਨ ਕੱਪੜੇ ਹੈਗੇ ਉਹ ਸਾਡਾ ਮਤਲਬ, ਆਧੁਨਿਕ ਜੀਵਨ ਸ਼ੋਅ ਕਰਦੇ ਹੈਗੇ। ਜਿਵੇਂ ਇੰਡੀਅਨ ਕੱਪੜੇ ਜਿਹੜੇ ਇੰਡੀਅਨ ਕਲੋਥ ਹੈਗੇ ਸਾਡੀ ਸਾਦਗੀ, ਸ਼ਾਲੀਨਤਾ, ਸੁੰਦਰਤਾ, ਮਿੱਦ। ਦਿਖਾਈ ਦਿੰਦੇ ਹੈ, ਉੱਥੇ ਵੈਸਟਰਨ ਕੱਪੜੇ ਜਿਹੜੇ ਹੈਗੇ ਉਹ ਫੈਸ਼ਨ ਤੇ ਆਰਾਮਦਾਇਕ। ਹੋ ਜਾਂਦੇ ਹਨਾ, ਮਤਲਬ ਕਹਿਣ ਦਾ ਮਤਲਬ ਮੇਰਾ ਹੋ ਗਿਆ ਦੋਨਾਂ ਦੇ ਆਪਣੇ, ਆਪਣੇ ਰੰਗ ਹੈਗੇ, ਕਹਿਣ ਦਾ ਮਤਲਬ ਤੇ ਮੇਰਾ ਇਹੀ ਹੈਗਾ ਡਿਪੈਂਡ ਕਰਦਾ ਕਿ ਤੁਸੀਂ ਕਿਸ ਟਾਈਮ ਔਰ ਕਿਵੇਂ ਪਾ ਰਹੇ ਹੋ।
ਉਹ ਤਾਂ ਹੁੰਦਾ ਹੀ ਹੈ, ਉਹ ਤਾਂ ਬਿਲਕੁਲ ਤੁਸੀਂ ਠੀਕ ਕਿਹਾ ਮਤਲਬ ਜਿਹੜਾ ਆਪਦਾ, ਆਪਦਾ ਉਹ ਹੁੰਦਾ ਜਿਵੇਂ ਤ ਮਤਲਬ ਜ ਜਿਥੇ ਆਪਾਂ ਜਾਣਾ ਹੈ ਉਸਦੇ ਅਕੋਰਡਿੰਗ ਸਾਨੂੰ ਕੱਪੜੇ ਪਾਉਣੇ ਪੈਂਣੇ ਆ। ਕਹਿਣ ਦਾ ਮੀਨਿੰਗ ਤਾਂ ਇਹ ਹੀ ਹੈ ਜੀ। ਜਿਥੇ ਵੈਸਟਰਨ ਕਲੋਥ ਸੂਟ ਕਰਦਾ, ਉੱਥੇ ਸਭ ਬੰਦੇ ਨੂੰ ਵੈਸਟਰਨ ਵੀ ਪਾਣਾ ਚਾਹੀਦਾ ਹੈ। ਔਰ ਜਿੱਥੇ ਇੰਡੀਅਨ ਕਲੋਥ ਹੈ ਉਹ ਉਹਦੀ ਆਪਦੀ ਉਹ ਹੈ ਇੰਪੋਰਟੈਂਟ ਹੈ। ਜ਼ਰੂਰੀ ਹੈ ਸਾਡੇ ਲਈ
ਦੇਖੋ ਭਾਰਤੀ ਇੰਡੀਅਨ ਕਲੋਥ ਅਗੇ ਜਿਹੜੇ ਉਹ, ਹਰ ਆਯੂ ਪ ਅੱਛੇ ਲੱਗ। ਮਤਲਬ ਹਰ ਉਮਰ ਦੇ ਬੰਦਿਆਂ ਦੇ ਉੱਤੇ ਅੱਛੇ ਲੱਗਦੇ ਹੈਗੇ। ਇਹ ਨੀ ਹੈਗਾ ਕਿ- ਤੁਸੀਂ ਵੱਡੇ ਹੋ ਬੁੱਢੇ ਹੋ ਪਰ ਮੋਡਰਨ ਕੱਪੜੇ ਹੈ ਤੁਸੀਂ ਦੇਖਿਆ ਹੀ ਹੋਏਗਾ, ਦੇਖੋ ਕਈ ਜਨਾਨੀਆਂ ਵੱਡੀ ਬੁੱਢ ਬੁੱਢੀਆਂ ਹੁੰਦੀਆਂ ਗਈਆ ਵੈਸਟਰਨ ਕੱਪੜੇ ਪਾਲੀ ਤੇ ਜਿੱਥੇ ਉਹਦਾਂ ਦੇ ਮਤਲਬ ਬੋਡੀ ਪਾਰਟ ਦਿਖਾਈ ਦਿੰਦੇ ਐ। ਉਹ ਵੀ ਨਾ ਮਤਲਬ ਅਸੀਂ ਮਨਾ ਨਹੀਂ ਕਰ ਰਏ ਕਿਉਂਕਿ ਵੈਸਚਨ 'ਚ' ਵੈਸਚਨ ਕਲੋਥ ਚੱਲਦਾ ਹੈਗਾ। ਪਰ ਅਗਰ ਤੁਸੀਂ ਆਪਣੇ ਕਲਚਰ ਚ ਰਹਿ ਕੇ ਤੁਸੀਂ। ਮਤਲਬ ਅਨਕੰਫਰਟੇਬਲ ਵਾਲਾ ਕੱਪੜਾ ਪਾਲੋਗੇ ਤਾ ਉਹ ਵੀ ਗੱਲ ਅੱਛੀ ਨੀ ਲੱਗਦੀ ਨਾ ਕਈ ਵਾਰੀ।
ਬਿਲਕੁਲ ਬਿਲਕੁਲ ਇਹ ਤਾਂ ਬਿਲਕੁਲ ਤੁਸੀਂ ਠੀਕ ਕਿਹਾ ਕਿ ਮਤਲਬ ਜਿਵੇਂ ਆਪਾਂ ਆਪਦੀ ਮਤਲਬ ਇੱਕ ਉਮਰ ਵੀ ਵੇਖ ਕੇ ਜਿਹੜਾ ਆਪਦੇ ਉੱਪਰ ਵਧੀਆ ਲੱਗੇ ਕੱਪੜਾ ਓ ਪਾਣਾ ਚਾਈਦੈ ਸਾਨੂੰ। ਚਾਹੇ ਉਹ ਵੈਸਟਰਨ ਹੋ, ਚਾਹੇ ਉਹ ਇੰਡੀਅਨ ਹੋ ਮੇਨ ਗੱਲ ਤਾਂ ਇਹੀ ਹੈ।
ਚਲੋ ਸ਼ਸ਼ ਸੀ਼ ਆਕਾਲ ਤੁਹਾਡੇ ਨਾਲ ਗੱਲ ਕਰਕੇ ਅੱਛਾ ਲਾਇਆ।